ਹਾਂਜੀ ਸਤਿ ਸ੍ਰੀ ਅਕਾਲ ਜੀ, ਵਧੀਆ ਜੀ ਵਧੀਆ, ਤੁਸੀਂ ਸੁਣਾਓ?
ਬਸ ਵਧੀਆ, ਆਵਾਜ਼ ਆ ਰਹੀ ਹੈ ਸਹੀ?
ਹਾਂਜੀ-ਹਾਂਜੀ ਆ ਰਈ ਐ
ਹੂੰ, ਮੈਂ ਕਿਆ ਯਾਰ ਕਈ ਦਿਨ ਹੋ ਗਏ ਤੁਆਡੇ ਨਾ ਫੋਨ ਤੇ ਗੱਲ ਨੀ ਹੋਈ ਮੈਂ ਸੋਚ ਰਈ ਸੀ ਤੁਆਡੀ ਕੋਲ ਆਵੇ
ਹਾਂਜੀ ਮੈਂ ਵੀ ਸੋਚ ਰਈ ਸੀ ਮੈਂ ਕਿਆ ਕਰਾਂ ਫੋਨ, ਮੈਂ ਪੁੱਛਣਾ ਸੀ ਮੈਂ ਕਿਆ ਤੁਸੀਂ ਮਤਲਬ ਓਲਾਈਨ ਸ਼ੋਪਿੰਗ ਵਿਚ ਜਾਦਾ ਇੰਟਰਸਟ ਰੱਖਦੇ ਓ ਜਾਂ ਓਨਲਾਈਨ ਸ਼ੋਪਿੰਗ ਵਿਚ
ਮੈਂ ਤੇ ਦੋ ਦੋਵੇਂ ਈ ਕਰ ਲੈਨੀ ਆਂ ਓਨਲਾਈਨ ਵੀ ਤੇ ਓਫਲਾਈਨ ਵੀ
ਅੱਛਾ-ਅੱਛਾ। ਓਫਲਾਈਨ ਚ ਐ ਹੁੰਦਾ ਨਾ ਕਿ ਜਾ ਕੇ ਬੰਦਾ ਆਪਣਾ ਦੇਖ ਸਕਦਾ ਹੱਥ ਲਾ ਕੇ ਕੱਪੜੇ ਦਾ ਪਤਾ ਪਤਾ ਲੱਗ ਜਾਂਦਾ ਐ ਸਾਰਾ ਕੁਛ, ਬਸ ਓਨਲਾਈਨ ਚ ਦਿੱਕਤ ਔਂਦੀ ਐ ਹਾਂਜੀ ਓਨਲਾਈਨ ਚ ਐ ਦਿੱਕਤ ਹੋ ਜਾਂਦੀ ਐ ਕੱਪੜੇ ਦਾ ਨੀ ਪਤਾ ਲੱਗਦਾ ਫੈਬਰਿਕ ਕੀ ਹੈਗਾ ਏ ਕਿਓਕੇ ਅੱਜ ਬਸ ਗਰਮੀਆਂ ਦੇ ਮੌਸਮ ਏਥੇ ਕੂਲੇ ਕੱਪੜੇ ਚਾਈਦੇ ਨੇ ਓ ਫੇਰ ਓ ਦਿੱਕਤ ਹੋ ਰੈਂਦੀ ਏ ਔਨਲਾਈਨ ਆਲੇ ਪਤਾ ਨੀ ਲੱਫਜ ਸਕਦਾ ਨਾ ਓ ਕੈ ਤੇ ਦਿੰਦੇ ਨੇ ਕੀ ਏ ਕੋਟਨ ਏ ਕੋਟਨ ਏ, ਕੋਟਨ ਵੀ ਮਿਕਸ ਹੁੰਦੇ ਨੇ ਕਈ
ਹਾਂ
ਕੇ ਦੇ ਕੋਟਨ ਆਦੇ ਨੇ ਹਾਂਜੀ ਸੂਤੀ ਕੱਪੜਾ ਵੀ ਮਿਕਸ ਆ ਜਾਂਦਾ ਓ ਫੇਰ ਮਨ ਈ ਨੀ ਕਰਦਾ ਪਾਣ ਤੇ ਬੰਦਾ ਕੈਂਦਾ ਵੇਸਟ ਹੋ ਗਏ ਨੇ ਪੈਸੇ, ਮੰਗਾ ਲੈਂਨੇ ਆ ਪਰ ਏ ਇੱਕ ਫਾਇਦਾ ਹੁੰਦਾ ਕਿ ਓ ਰਿਟਰਨ ਪੋਲਸੀ ਹੋ ਜਾਂਦੀ ਐ ਬਟ ਓ ਔਂਦਾ ਐ ਨਾ ਕਿ ਹਾਂ ਹਫ ਫੇਰ ਆਏਗਾ ਫੇਰ ਜਾਏਗਾ ਐਵੇਂ ਟੈਮ ਨਿਕਲ ਜਾਂਦਾ ਬੰਦੇ ਦਾ ਸਾਰਾ
ਹਾਂ
ਟੈਮ ਈ ਚਲਾ ਜਾਂਦਾ ਕਿ ਹੁਣ, ਸਵਾਏ ਕਦੋਂ ਤੇ ਪਾਏ ਕਦੋਂ
ਹੁਣ ਮੈਂ-ਮੈਂ ਮੰਗਾਏਆ ਸੀ ਨਾ ਇੱਕ ਵਾਰ, ਮੈਂ ਨਾ ਟੀ ਵੀ ਤੇ ਐਡ ਦੇਖੀ ਸੀ।
ਅੱਛਾ-ਅੱਛਾ।
ਸੂਟ ਸਈ ਬੜੇ ਵਦੀਆ, ਸੋਣੇ ਪ੍ਰਿੰਟ ਵਾਲੇ ਤੇ ਮੈਂ-ਮੈਨੂੰ ਲਾ-ਲਾ ਗਿਆ ਮੈਂ ਕਿਆ ਚਲੋ ਮੰਗਾ ਲੈਂਨੀ ਆਂ, ਤੇ ਏ ਓ-ਓ, ਇੱਕ-ਇੱਕ, ਨਈਂ ਸੀ, ਇੱਕ ਨਈਂ ਸੀ ਚਾਰ ਸੂਟ ਸਨ।
ਤਾਂ ਓਈ ਨਾ ਔਫਰ ਦੇ ਦਿੰਦੇ ਨੇ ਐਈਓ, ਟੀ ਵੀ ਵਗੈਰਾ ਚ ਐਡ ਦੇ ਕੇ ਔਨਲਾਈਨ ਬ ਇੱਕ ਦੇ ਨਾਲ ਇੱਕ ਫ੍ਰਰੀ ਫੇਰ ਲਾਲਚ ਦੇ ਚੱਕਰ ਚ ਆ ਕੇ ਬੰਦਾ ਮੰਗਾ ਲੈਂਦਾ ਜਲਦੀ-ਜਲਦੀ ਬਸ ਸੋਚਦਾ ਈ ਨੀ ਸੋਚਣ ਦਾ ਟੈਮ ਈ ਨਈ ਲੱਗਦਾ, ਓ ਔਫਰ ਮਿਲਦਾ ਨਾ ਡਿਸ ਡਿਸਕਾਊਂਟ ਮਿਲਦਾ ਹੋਵੇ ਬਸ ਫਿਰ ਚੱਕ ਲੋ ਬਸ
ਜਦੋਂ-ਜਦੋਂ ਮੈਂ ਸਵਾਏ ਸੂਟ ਮੇਰੇ ਤੋਂ ਤਾਂ ਪਾਏ ਨਾ ਜਾਣ ਪ੍ਰਿੰਟ ਏਨਾ ਸੋਣਾ ਗਰਮੀ ਲੱਗੇ ਵਾ ਵਾ ਮੈਂ ਤੇ ਬਈ ਦੋ ਤਿੰਨ ਵਾਰ ਪਾਏ ਨੇ ਮੈਂ ਫਿਰ ਲਾਤੇ ਮੈਂ ਫੇਰ ਕਿਸੇ ਹੋਰ ਨੂੰ ਦੇਤੇ
ਹਾਂਜੀ ਪ ਪੈਂਦੇ ਈ ਨਈ ਨਾ ਗਰਮੀਆਂ ਚ ਤੇ
ਅਣਸਿੱਤੇ-ਅਣਸਿੱਤੇ ਵੀ ਮੈਂ ਦੇ ਦੇਤੇ ਕਿਸੀ ਨੂੰ
ਹਾਂਜੀ ਆਪਣੇ ਤੇ ਕੰਮ ਦੇ ਨਾ ਹੋਏ ਨਾ ਓਈ ਨਾ ਕੈਂਦੇ ਲਾਲਚ ਬੁਰੀ ਬਲਾ ਬਸ, ਬਸ ਲਾਲਚ ਆ ਜਾਂਦਾ ਇੱਕ ਦੇ ਨਾਲ ਇੱਕ ਆਂਦਾ ਵਾ ਚਲੋ ਚੱਕ ਲੋ ਬਈ ਚੱਕ ਲੋ ਬਸ ਔਫਲਾਈਨ ਦਾ ਜਾ ਕੇ ਸ਼ੋਪ ਤੇ ਪਤਾ ਲੱਗ ਜਾਂਦਾ ਐ ਕਿਹੋ ਜਾ ਕੱਪੜਾ ਏ ਰੰਗ-ਰੂੰਗ ਨਿਕਲੇਗਾ ਤੇ ਨਈ ਹਾਂਜੀ ਰੰਗ ਤੇ ਨੀ ਨਿਕਲਣ ਵਾਲਾ ਹਾਂਜੀ ਸਾਰਾ ਵਰਕ ਦਾ ਬਿਲਕੁਲ ਪਤਾ ਲੱਗ ਜਾਂਦਾ ਖੁੱਲਾ ਕੱਪੜਾ ਹੈਗਾ ਐ ਹਾਂਜੀ ਅਸੀਂ ਪਾ ਸਕਨੇ ਆਂ ਕਿ ਨਈਂ ਪਾ ਸਕਦੇ ਪੂਰਾ ਸਾਰਾ, ਪਤਾ ਚੱਲ ਜਾਂਦਾ ਜਾ ਕੇ ਬਸ ਓ ਥੋੜੀ ਮੇਨਤ ਹੁੰਦੀ ਜਾਣਾ ਪੈਂਦਾ ਬਸ, ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਓਦੇ ਸਾਈਡ ਇਫੈਕਟ ਵੀ ਹੁੰਦੇ ਨੇ। ਤੇ ਓ ਵੀ ਹੁੰਦੇ ਨੇ ਫੈਦੇ ਵੀ ਹੁੰਦੇ ਨੇ ਨੁਕਸਾਨ ਵੀ ਹੁੰਦਾ ਐ ਔਨਲਾਈਨ ਦਾ ਏ ਫਾਇਦਾ ਹੁੰਦਾ ਐ ਕਿ ਤੁਸੀਂ ਘਰ ਬੈਠੇ -ਬੈਠੇ ਮੰਗਵਾ ਲਓ, ਔਫਲਾਈਨ ਤੇ ਆ ਜਾਣਾ ਪੈਂਦਾ ਸ਼ੋਪਿੰਗ ਕਰਨ ਬਸ ਗਰਮੀਆਂ ਚ ਜਾਣਾ ਪੈਂਦਾ, ਔਨਲਾਈਨ ਜਿ ਹੁੰਦਾ ਤੁਸੀਂ ਗਰਮੀਆਂ ਚ ਘਰ ਬਹਿ ਕੇ ਮੰਗਵਾ ਸਕਦੇ
ਬਸ ਐ ਹੋ ਜਾਂਦਾ।
ਬੰਦਾ ਫੇਰ ਕਰੇ ਤੇ ਕੀ ਕਰੇ ਜਾ ਜਾ ਚਲਾ ਹਾਂ ਚਲੋ ਆਹ ਤੇ ਜਾਏ ਤੇ ਨਾ ਕਈ- ਕਈ ਲੋਕ ਮੈਂ ਐਸੇ ਵੀ ਵੇਖੇ ਨੇ ਜੋ ਓਫਲਾਈਨ ਸ਼ੋਪਿੰਗ ਕਰਦੇ ਨੇ ਤਾਂ ਵੀ ਉਹਨਾ ਨੂੰ ਚੀਜ਼ ਪਸੰਦ ਨਹੀਂ ਆਂਦੀ।
ਹਾਂਜੀ ਹਾਂ, ਹਾਂਜੀ ਸਹੀ ਕਹਿ ਰਹੇ ਹੋ, ਕਈ ਹੁੰਦੇ ਨੇ ਉਹ ਬੜੇ ਨੁਕਸ ਕੱਢਣ ਵਾਲੇ ਹੁੰਦੇ ਨੇ ਉਹ। ਉਹ ਇੱਕ -ਇੱਕ ਚੀਜ਼ ਵੇਖਦੇ ਨੇ, ਅਗਰ ਉਹਨਾਂ ਨਾਲ ਬੰਦਾ ਸ਼ੋਪਿੰਗ ਕਰਨ ਚਲਾ ਜਾਏ ਨਾ ਬਸ ਤੁਸੀਂ ਐਵੇਂ ਕਹੋਗੇ, ਕਿ ਮੈਂ ਤੇ ਟਾਈਮ ਵੇਸਟ ਕਰ ਲਿਆ ਆਪਣਾ। ਬੰਦਾ ਸੋਚਦਾ ਕੱਲਾ ਚਲਾ ਜਾਏ।
ਮੈਂ ਕੱਲਾ ਈ
ਹਾਂਜੀ -ਹਾਂਜੀ ਸਹੀ ਗੱਲ ਏ, ਐਵੇਂ ਹੀ ਅਗਰ ਅਸੀਂ ਚਲੇ ਜਾਈਏ, ਮਤਲਬ ਹਸਬੈਂਡ ਵਗੈਰਾ ਨਾਲ ਆਪਣੇ ਤੇ ਉਹਨਾਂ ਨੂੰ ਵੀ ਐਵੇਂ ਲੱਗਦਾ ਕਿ ਅਸੀਂ ਤੇ ਟਾਈਮ ਵੇਸਟ ਕਰਨ ਵਾਸਤੇ ਆ ਗਏ। ਉਹਨਾਂ ਦੇ ਟਾਈਮ ਯੂਟੀਲਾਈਜ਼ ਹੋ ਜਾਂਦਾ ਨਾ, ਉਹ ਨੂੰ ਕੁਛ ਸਮਝ ਤੇ ਆਉਂਦੀ ਅਸੀਂ ਪੁੱਛਣ ਚ ਟਾਈਮ ਲਗਾ ਦਿੰਦੇ ਆਂ, ਤੁਸੀਂ ਦੱਸੋ -ਤੁਸੀਂ ਦੱਸੋ ਬਸ ਉਹਨਾ
ਅਸੀਂ ਜਦ ਤੱਕ ਵੀਹ ਪੱਚੀ ਸੂਟ ਖ਼ੁਲਵਾ
ਹਾਂਜੀ -ਹਾਂਜੀ ਸਾਨੂੰ ਸੈਟਿਸਫੈਕਸ਼ਨ ਹਾਂ ਆਉਂਦਾ ਈ ਨਹੀਂ। ਤਸੱਲੀ ਨਹੀਂ ਹੁੰਦੀ ਨਾ।
ਹਾਂ ਵੀਹ ਪੱਚੀਆਂ ਤੋਂ ਤਹਾਨੂੰ ਇੱਕ ਸੂਟ ਪਸੰਦ ਆਉਂਦਾ। ਜੇ ਪਸੰਦ ਆਂਦਾ ਫਿਰਦਾ ਉਹਦਾ ਰੇਟ
ਹਾਂਜੀ ਫੇ ਬਾਰਗੇਨਿੰਗ ਹੋਈ ਰੇਟ ਦਾ ਹੋ ਜਾਂਦਾ। ਮੈਂ ਔਨਲਾਈਨ ਵਿਚ ਔਨਲਾਈਨ ਵਿਚ ਅਇਓ ਤੇ ਦਿਕਤ ਤ ਆਉਂਦੀ ਹੈ, ਤੁਸੀਂ ਕੁੱਛ ਕਰ ਨੀ ਸਕਦੇ, ਘਟਾ ਨਹੀਂ ਸਕਦੇ, ਰੇਟ ਫਿਕਸ ਹੁੰਦੇ ਨੇ, ਬ ਔਫਲਾਈਨ ਥੋੜਾ ਬਹੁਤ ਚੱਲ ਹੀ ਜਾਂਦਾ ਹੈ ਚਲੋ। ਜਾਣਕਾਰੇ ਤੇ ਜਾਣਕਾਰੇ ਦੇ ਤੇ ਥੋੜਾ ਉਦਾਰ ਵੀ ਚੱਲ ਜਾਂਦਾ ਚਲੋ, ਅਗਰ ਜ਼ਿਆਦਾ ਪੈਸੇ ਲੱਗ ਗਏ ਨੇ, ਨਹੀਂ ਲੈ ਕੇ ਗਏ ਤੁਸੀਂ ਇੰਨੇ ਪੋਕਿਟ ਵਿਚ। ਫੇਰ ਹੋ ਜਾਂਦਾ ਥੋੜਾ।
ਫੇਰ, ਅਸੀਂ ਸੋਚਣਾ ਯਾਰ ਇਨੇ ਸੂਟ ਤੁਸੀਂ ਖੁਲਵਾ ਤੇ ਲਏ ਨੇ।
ਹਾਂਜੀ, ਫੇਰ ਆਉਂਦਾ ਹ ਫੇਰ ਉਹ-ਓਹ ਬੜਾ ਹੋ ਜਾਂਦਾ ਫੇਰ। ਫਿਰ ਅਗਲੀ ਵਾਰ ਜਾਣ ਤੇ ਹਾਂਜੀ ਸੋਚ ਸੋਚ ਦਾ ਬੰਦਾ ਕਿਵੇਂ ਜਾਵਾਂਗੇ ਅਗਲੀ ਵਾਰ ਸ਼ੋਪਿੰਗ ਕਰਨ, ਮਨ ਚ ਉਹ ਆ ਜਾਂਦਾ ਫੇਰ। ਬੜਾ ਸੋਚ ਸਮਝ ਕੇ ਕਰਨਾ ਪੈਂਦਾ ਹੈ।
ਹਾਂਜੀ- ਹਾਂਜੀ ਬਹੁਤ ਜ਼ਿਆਦਾ। ਮਨ ਚ ਆਉਂਦਾ, ਉਹ ਅਗਲਾ ਬੰਦਾ ਵਾੜੇਗਾ ਨੀ ਵਾੜੇਗਾ ਸਾਨੂੰ।
ਹਾਂ ਸਹੀ ਗੱਲ ਏ, ਆਹੀ ਆਉਂਦਾ ਨਾ। ਇੱਕ ਤਾਂ ਦੁਕਾਨ ਵੀ ਦੇਖੋ ਤੁਸੀਂ, ਇੱਕ ਦੁਕਾਨ ਤੇ ਜਾ ਰਹੇ ਹੋ, ਖਾਲੀ ਹੱਥ ਆ ਕੇ ਫਿਰ ਦੂਸਰੇ ਦੁਕਾਨ ਵਾਲਾ ਵੇਖ ਰਹੇ ਹੋ, ਉੱਥੋਂ ਨਿਕਲ ਕੇ ਤਾਂ ਇੱਥੇ ਵੀ ਟਾਈਮ ਵੇਸਟ ਹੀ ਕਰਾਉਣਾ ਇਨੇ ਦੇਖੋ। ਬੜਾ ਸੋਚ ਸਮਝ ਕੇ ਕਰਨਾ ਪੈਂਦਾ, ਬਟ ਉਹ ਇਹ ਕੀ ਆਪਣਾ ਹਾਂਜੀ, ਕਿ ਆਪਣੇ ਆਪ ਨੂੰ ਤਸੱਲੀ ਹੋ ਜਾਂਦੀ, ਜਾ ਕੇ ਲੈ ਕੇ ਸਾਰਾ। ਇਹ ਹੁੰਦਾ ਕਿ ਹਾਂ ਆਪਣੇ ਆਪ ਤਸੱਲੀ ਹੋ ਗਏ ਹੁਣ ਅਸੀਂ ਖੁਸ਼ ਹੈਗੇਆ, ਹੁਣ ਅਸੀਂ ਆਰਾਮ ਨਾਲ ਮਤਲਬ
ਲੇਕਿਨ ਇਹ ਚੀਜ਼ ਵੇ ਲੇਕਿਨ ਇਹ ਇੱਕ ਚੀਜ਼ ਹੈਗੀ ਹੈ ਮੰਨ ਲਓ ਸੂਟ ਵਗੈਰਾ ਚਲੋ ਪਰੇ-ਪਰੇ ਕਰੀਏ ਹੋਰ ਵੀ ਸਮਾਨ ਮਿਲਦਾ ਫਰਨੀਚਰ ਮਿਲਦਾ ਵੇ, ਕਈ ਕਿਤਾਬਾਂ-ਕਿਤਾਬਾਂ ਮਿਲਦੀਆਂ ਨੇ
ਤਸੱਲੀ ਤੇ ਆਪਣਾ ਜਾ, ਕੇ ਹੀ ਆਉਂਦੀ ਏ, ਜੋ ਮਰਜ਼ੀ ਜੀ ਦੇਖਲੋ ਤੁਸੀਂ ਓਨਲਾਈਨ ਇਸ ਤੇ, ਹਾਂਜੀ ਜੀ ਹਾਂਜੀ ਬਿਲਕੁਲ ਜਾ ਕੇ, ਜੋ ਹੈ ਨਾ ਤਸੱਲੀ ਜੋ, ਆਉਂਦੀ ਹੈ ਜਾ ਕੇ ਉਹ ਓਨਲਾਈਨ ਵਿਚ। ਨਹੀਂ ਹੋ ਸਕਦੀ ਤੁਹਾਨੂੰ ਕਿਉਂਕਿ ਉਹ ਐੇ, ਤਰੀਕੇ ਨਾਲ ਫੋਟੋਆਂ ਭੇਜਦੇ ਨੇ, ਪਿਕਸ ਕਲੈਕਟ ਕਰਦੇ ਨੇ ਖਿੱਚਦੇ ਨੇ, ਉਹ ਤਰੀਕਾ ਹੀ ਅਲਗ ਹੁੰਦਾ। ਕਈ ਵਾਰ ਰੰਗ ਹੀ ਅਲਗ ਨਿਕਲ ਆਉਂਦਾ! ਕਈ ਵਾਰ ਉਹ ਡਿਜ਼ਾਇਨ ਕੁਛ ਭੇਜਦੇ ਨੇ, ਆਹ ਕੁਛ ਹੋਰ ਜਾਂਦਾ ਫਿਰ, ਇੱਕ ਫਿਰ ਉਹਨਾ ਦਾ ਉਹ ਹੁੰਦਾ। ਪੰਗਾ ਕਿ ਵੀਡੀਓ ਬਣਾਓ ਪ੍ਰੋਪਰ ਤਰੀਕੇ ਨਾਲ ਪੂਰੀ ਥ੍ਰਰੀ ਸਸਟੀ ਡਿਗਰੀ ਦੀ, ਵੀਡੀਓ ਬਣਾਓ ਤਦ ਰਿਟਰਨ ਹੋਏਗਾ ਰਿਟਰਨ ਪੋਲਿਸੀ ਵੀ ਅਲੱਗ-ਅਲੱਗ ਤਰੀਕੇ ਦੀ ਆਉਂਦੀਆਂ ਨੇ,
ਇਹ ਤੇ, ਗੱਲ ਫੈਕਟ ਏ,
ਹਾਂਜੀ ਡਿਲੀਵਰੀ ਵਾਲਾ ਭਾਈ ਆਏਗਾ। ਪਹਿਲੇ ਉਹਨਾਂ ਨੂੰ ਪੂਰੀ ਵੀਡੀਓ ਦਿਖਾਉਣੀ ਪੈਂਦੀ ਕੋ ਮਤਲਬ ਉਹ ਵੀ ਤੁਹਾਨੂੰ ਪਤਾ ਹੈ। ਡਿਲੀਵਰੀ ਵਾਲੇ ਵੀ ਕੁਛ ਕਰ ਦਿੰਦੇ ਨੇ, ਵਿੱਚੋਂ ਪੰਗਾ ਕਰ ਦਿੰਦੇ! ਨੇ ਉਹਨਾਂ ਦਾ ਨੀ ਪਤਾ ਪਤਾ ਹੁੰਦਾ ਕੋਈ ਸੂਟ ਦੋ, ਮੰਗਵਾਏ ਨੇ, ਇੱਕ ਕੱਢ ਲੈਂਦੇ ਨੇ ਅੱਜ-ਕੱਲ ਕੁਛ ਨੀ ਪਤਾ ਹੁੰਦਾ ਔਨਲਾਈਨ ਹਾਂਜੀ-ਹਾਂਜੀ
ਹੋਰ ਬਸ ਕੀ ਕਰੀਏ, ਫਿਰ ਸ਼ੋਪਿੰਗ ਤਾਂ ਕਰਨੀ ਪੈਂਦੀ ਹੈ। ਜੇ ਨਹੀਂ ਕਰਾਂਗੇ ਤਾਂ, ਫਿਰ ਉਹਦਾ ਮੁਕਾਬਲਾ ਨਹੀਂ ਹੈਗਾ।
ਹਾਂਜੀ ਬਸ ਸ਼ੋਪਿੰਗ ਵਾਸਤੇ ਓਲਾਈਨ ਨਾ ਤੁਹਡਾ ਬੱਚਿਆਂ ਦਾ ਥੋੜ੍ਹਾ ਸਹੀ ਆ ਜਾਂਦਾ।
ਹਾਂ
ਜਿਵੇਂ ਟੋਇਜ਼ ਵਗੈਰਾ ਹੋ ਗਏ। ਖਿਲੋਣੇ ਹੋ ਗਏ ਉਹ ਸਹੀ ਆ ਜਾਂਦੇ ਨੇ ਬਾਕੀ ਬੱਚਿਆਂ ਦੇ ਕੱਪੜੇ, ਕੱਪੜੇ ਵੀ ਆਪ ਜਾ, ਕੇ ਲਓ ਤੇ ਵਧੀਆ ਰਹਿੰਦਾ। ਕੂਲੇ ਕੱਪੜੇ ਚਾਹੀਦੇ ਹੁੰਦੇ ਨੇ ਬੱਚ ਤੁਹਾਨੂੰ ਕਿਵੇਂ ਪਤਾ ਬਸ ਅੱਜ-ਕਲ ਹਾਂਜੀ-ਹਾਂਜੀ ਉਹ ਸੈਂ ਆਉਦੀ ਬਿਲਕੁਲ ਨਾਜ਼ੁਕ ਹੁੰਦੀ ਹੈ ਤੇ ਉਹ ਤੇ ਜਾ, ਕੇ ਕਈ ਜਾ ਕੇ ਲਓ ਤਸੱਲੀ ਨਾਲ ਲਓ ਆਪਣਾ
ਇਸ ਕਰਕੇ ਇਹ ਹੁੰਦਾ ਹੈ। ਕਿ ਚਲੋ ਜੋ, ਵੀ ਕੱਪੜਾ ਪਾਈਏ ਉਹ ਬੱਚਿਆਂ ਨੂੰ ਖੁੱਲਾ ਰਵੇ ਸਹੀ ਲੱਗੇ
ਆਪਣੇ ਆਪ ਤੇ, ਬੰਦਾ ਮਾਵਾਂ ਤੇ ਪਾ, ਹੀ ਲੈਂਦੀਆਂ ਨੇ ਚਾਹੇ ਜਾਓ, ਜਾਓ ਇਹ ਔਖੇ-ਸੌਖੇ ਪੱਖੇ ਨਿਕਾਲ ਹੀ ਲੈਂਦੀਆਂ ਨੇ, ਬੱਚੇ ਨੂੰ ਨੀ ਵੇਖ ਸਕਦੀਆਂ। ਬੱਚੇ ਇੱਕ ਤੋਂ ਇੱਕ ਚੀਜ਼ ਚਾਹੀਦੀ ਹੁੰਦੀ ਹੈ। ਨਾਜ਼ੁਕ ਤੋਂ ਨਾਜ਼ੁਕ ਹੋਏ ਸੋਫਟ ਤੋਂ ਸੋਫਟ ਹੋਏ
ਕਿਤੇ ਬੱਚੇ ਨਾਲ ਗਿਫਟ ਬੱਚੇ ਨੂੰ ਕਿਤੇ ਲੈ, ਕੇ ਜਾਣਾ ਹੋਏ ਉਹ ਤਾਂ ਸਾਰਾ ਸਮਾਨ ਚਾਹੀਦਾ। ਉਹਦੇ-ਉਹਦੇ ਡਾਇਪਰ ਵੀ, ਚਾਹੀਦੇ ਨੇ ਉਹਦੇ ਟਿਸ਼ੂ ਪੇਪਰ ਚਾਹੀਦੇ ਨੇ ਸਭ ਕੁਛ ਚਾਹੀਦਾ। ਉਹਦੇ ਕੱਪੜੇ ਚਾਹੀਦੇ ਨੇ ਹੋਰ ਹਾਂ
ਇੱਕ ਬੈਗ ਬੰਦਾ ਸੀ ਚਲੋ, ਬਾਈ ਸਾਰਾ ਸਮਾਨ ਆ ਜਾਂਦਾ ਸੀ। ਹੁਣ ਬੱਚਿਆਂ ਦਾ ਅਲੱਗ ਬੈਗ ਬੰ ਉਹ ਲੈ, ਕੇ ਜਾਓ ਨਾਲ ਹਾਂਜੀ
ਚਾਹੀਦੇ ਨੇ ਸੁੱਕਾ ਦੁੱਧ ਹੁੰਦਾ
ਹਾਂਜੀ ਸਹੀ ਗੱਲ ਹੈ। ਬੋਡਰ ਵਾਲਾ ਹੋ ਗਿਆ ਉਹ ਬੜਾ ਜ਼ਰੂਰੀ ਹੋਰ ਅ ਹਾਂਜੀ-ਹਾਂਜੀ ਉਹਦੇ ਕੈਟਲ ਚਾਹੀਦੀ ਹੈ ਉਹ ਨੀ ਹੈ, ਤੇ ਫੇਰ ਇੰਡਕਸ਼ਨ ਚੁੱਕੋ ਇਹੀ ਚੀਜ਼ ਜਾਉਂਦੀਆਂ ਨੇ ਅੱਜ-ਕੱਲ੍ਹ ਬੜਾ ਕੁੱਛ ਲੈ, ਕੇ ਜਾਣਾ ਪੈਂਦਾ ਚਲੋ ਆਪਣਾ ਅ ਆਪਣੀ ਗੱਡੀ ਐ ਤਾਂ ਬੜਾ ਕੁਛ ਲਿਜਾ ਸਕਦਾ ਬੰਦਾ ਬਾਏ ਟ੍ਰਰੇਨ ਜਾਣਾ ਤੇ ਬੜੀ ਦਿੱਕਤ ਹੋ ਜਾਂਦੀ ਐ ਕੀ ਸਮਾਨ ਬੰਦਾ ਚੁੱਕੇ ਕੀ ਨਾ ਚੁੱਕੇ।
ਹਾਂ।
ਬਾਈ ਕਾਰ ਵਿੱਚ ਤੇ ਬੜਾ ਫਰਕ ਪੈ ਜਾਂਦਾ ਨਾ ਕਿੰਨਾ ਕੁਛ ਰੱਖੀ ਜਾਂਦਾ ਹਾਂਜੀ।
ਹੂੰ,
ਬਟ ਅਗਰ ਤੁਸੀਂ ਕਿਸੇ ਹੋਰ ਵਿੱਚ ਟ੍ਰੈਵਲ ਕਰ ਰੇ ਓ ਜਾਂ ਕੈਣ ਬਾਏ ਕਿਸੇ ਹੋਰ ਤੋਂ ਜਾ ਰੇ ਓ। ਫਲਾਈਟ ਤੇ ਜਾ ਰੇ ਓ ਉੱਧਰ ਤੇ ਦਿੱਕਤ ਹੋ ਜਾਂਦੀ ਐ ਬੜੀ। ਓਦੇ ਤੇ ਲਿਮਟਿਡ ਸਮਾਨ ਈ ਹਾਂਜੀ ਬਿਲਕੁਲ ਥੋੜਾ ਬੋਤ ਈ ਲਿਜਾ ਜ਼ਿਆਦਾ ਜਾਂਦਾ ਈ ਨੀ ਉੱਥੇ ਸੁੱਟ ਦਿੰਦੇ ਨੇ ਅਗਰ ਤੁਸੀਂ ਘਰੋਂ ਵੀ ਲੈ ਕੇ ਜਾਓਗੇ ਤੇ। ਫੇਰ ਓ ਫਿਰ ਵੇਸਟ ਈ ਹੋ ਜਾਂਦਾ ਉੱਥੇ ਵੇਟ ਦੇ ਹਿਸਾਬ ਨਾਲ ਕਾ ਊਂਟ ਕਰਦੇ ਨੇ ਤੇ ਓ ਵੇਸਟ ਕਰਨ ਦੀ ਗੱਲ ਕਰਦੇ ਨੇ।
ਕੀ ਕਰੀਏ ਕੀ ਨਾ ਕਰੀਏ।
ਹਾਂਜੀ, ਸਹੀ ਗੱਲ ਐ ਸਮਝ ਨੀ ਆਂਦਾ। ਬੱਸ ਸ਼ੋਪਿੰਗ ਵਾਸਤੇ ਤੇ ਇਈਓ। ਕਹਿੰਦੇ ਆ ਕਿ ਜਾ ਕੇ ਲੋ ਤੇ ਸਭ ਤੋਂ ਵਧੀਆ ਬੈਸਟ ਹੁੰਦਾ ਹੋਰ ਕੀ। ਤਸੱਲੀ ਹੋ ਜਾਂਦੀ ਐ ਇੱਕ ਮਨ ਨੂੰ ਨਾ ਹੁਣ ਤੁਸੀਂ ਦੇਖ ਲੋ ਫੁੱਟਵੀਅਰਸ ਵੀ ਅਗਰ ਚੱਪਲਾਂ ਵੀ ਲੈ ਰੇ ਓ। ਓ ਵੀ ਦੇਖਲੋ ਜਾ ਕੇ ਆਰਾਮ ਨਾਲ ਪੈ ਕੇ ਪਾ ਪੈਰ ਤੇ ਪਾਓਗੇ ਤਾਂ ਤਸੱਲੀ ਨਾਲ ਚੱਲ ਕੇ ਵੇਖੋਗੇ ਉਹ ਅਲੱਗ ਹੀ ਹੁੰਦਾ ਔਰ ਇੱਕ ਔਨਲਾਈਨ ਤੁਸੀਂ ਮੰਗਾ ਰੇ ਓ ਬੜਾ
ਹਾਂ, ਮੈਂ ਮੰਗਾਈਆਂ ਸਨ। ਚੱਪਲਾਂ ਮੈ ਸਰਦੀਆਂ ਦੀ ਮੰਗਾਈਆਂ ਸਨ। ਕਵਰਡ ਦੇ ਹੁੰਦੇ ਨਾ ਬੂਟ ਓ ਇੱਕ ਨੰਬਰ ਨੰਬਰ ਛੋਟਾ ਆ ਗਿਆ।
ਹਾਂਜੀ।
ਫਿਰ ਮੈਂ ਓ ਰਿਟਰਨ ਕੀਤਾ ਤੇ ਓ ਬੰਦਾ ਆਇਆ ਇੱਕ ਹਫ਼ਤੇ ਬਾਅਦ ਦੇਣ ਵਾਸਤੇ।
ਹਾਂਜੀ, ਓ ਕੀ ਫੇਰ ਬੰਦਾ ਹੋ ਜਾਂਦਾ ਹੁਣ ਇੱਕ ਹਫ਼ਤਾ ਤੇ ਐ ਲਗਾਣਗੇ। ਆਣ ਜਾਣ ਵਿੱਚ ਫੇਰ ਇੱਕ ਹਫ਼ਤੇ ਬਾਅਦ ਫਿਰ ਦੁਬਾਰਾ ਆਏਗਾ ਫੇਰ ਉਹ ਟਾਈਮ ਵਿੱਚ ਫਿਰ ਓ ਮਨ ਨੀ ਕਰਦਾ। ਹਾਂ, ਬਈ ਨਈ ਚੀਜ਼ ਲਿੱਤੀ ਹੈਗੀ ਥੋੜਾ ਮਨ ਉੱਠ ਜਾਂਦਾ ਫੇਰ।
ਫਿਰਦੇ ਆ ਚਲੋ ਹੁਨ ਲੈ ਈ ਲਈਏ ਤੇ ਪਾ ਲੋ ਹੁਨ।
ਹਾਂਜੀ ਹਾਂਜੀ, ਬਸ ਸ਼ੁਰੂ ਹੋਏ ਤੇ ਬੜਾ ਹੁੰਦਾ ਕਿ ਚਲੋ ਹੁਨ। ਚਲੋ ਕੋਈ ਨੀ ਦੋਨੋ ਚੀਜ਼ਾਂ ਦੇ ਹੁੰਦੇ ਨੇ ਕਈ ਚੀਜ਼ਾਂ ਵਧੀਆ ਵੀ ਹੋ ਜਾਂਦੀਆਂ ਔਨਲਾਈਨ। ਬਟ ਕੱਪੜੇ ਹਾਂਜੀ ਫੈਬਰਿਕ ਵਸਤੇ ਤੇ ਜਾ ਕੇ ਜਾਣਾ। ਸ਼ੌਪ ਤੇ ਜਾ ਕੇ ਲੈਣਾ ਈ ਬੇਸਟ ਏ।
ਛੇ ਵੋ ਬ ਮੰਗਾਇਆ ਸੀ ਅਪਣੇ ਘਰ ਨਾ, ਸੋਫਾ ਕਮ ਬੈਡ ਮੰਗਾਇਆ ਸੀ।
ਅੱਛਾ, ਅੱਛਾ, ਅੱਛਾ।
ਗਮ ਓਦਾ ਰੇਟ ਫਿਰ ਸਈ ਐ, ਸਾਢੇ ਤਿੰਨ-ਚਾਰ ਤੱਕ ਆ ਗਿਆ ਸੀ। ਫੇਰ ਸਾਨੂੰ ਪਸੰਦ ਆ ਗਿਆ, ਤੇ ਫੇਰ ਅਸੀਂ ਅਸੀਂ ਦੋ ਹੋਰ ਮੰਗਾਏ।
ਅੱਛਾ, ਅੱਛਾ। ਫੇਰ ਹਾਂਜੀ, ਹਾਂਜੀ ਸਈ ਰੈਂਦੈ ਓ ਵਾਲਾ ਤੇ ਓ ਤੁਸੀਂ ਜਾ ਕੇ ਲਿੱਤੇ ਸੀ ਫੇਰ।
ਨਈ ਜਾ ਨਈ ਓ ਔਫਲਾਈਨ ਈ ਮੰਗਾਏ ਸੀ ਅਸੀਂ।
ਹਾਂਜੀ, ਹਾਂਜੀ ਓ ਪਤਾ ਲੱਗ ਜਾਂਦੈ ਨਾ ਮਤਲਬ, ਅੱਛੇ ਤੋਂ ਦੇਖ ਲੈਂਦੇ ਓ ਕੋਈ ਚੀਜ ਤੇ ਡਿਫੈਕਟ ਨੀ ਹੈਗਾ ਪਤਾ ਲੱਗ ਜਾਂਦਾ।
ਹੂੰ, ਜਦ ਆ ਗਿਆ ਘਰ ਤੇ ਫੇਰ ਅਸੀਂ ਫੇਰ ਅ ਅ ਦੋ, ਇੱਕ ਥੱਲੇ ਰੱਖ ਰੇ ਆ।
ਹਾਂਜੀ, ਚਲੋ ਠੀਕ ਐ, ਕਰਾਂਗੇ ਫੇਰ ਹਾਂਜੀ, ਹਾਂਜੀ ਵਦੀਆ ਲੱਗੇ ਆ ਤੁਹਾਡੇ ਨਾਲ ਗੱਲ ਕਰ ਫਿਰ ਕਰਾਂਗੇ ਜਰੂਰ ਮੌਕਾ ਮਿਲਿਆ ਤੇ ਹਾਂਜੀ, ਹਾਂਜੀ। ਜਰੂਰ ਜੀ ਓਕੇ ਜੀ, ਸਤਿ ਸ੍ਰੀ ਅਕਾਲ, ਹਾਂਜੀ, ਬਾਏ।